ਹੈਲੋ
ਕੀੀ ਕੀ ਹਾਲ ਤੁਹਾਡੇ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
ਕਿਰਪਾ ਮਾਲਕ ਦੀ ਆਪਾਂ ਲੱਗੇ ਆਂ
ਚਲੋ ਚਲੋ ਵਧੀਆ ਕਿਰਪਾ ਹੋਣੀ ਚਾਹੀਦੀ ਹੈ, ਹਰ ਕਿਸੀ ਦੇ ਉੱਤੇ ਹੋਣੀ ਚਾਹੀਦੀ ਹੈ 'ਤੇ ਕਿਰਪਾ।
ਬੜੀਆ। ਥੋੜਾ ਜਿਹਾ ਆਪਣਾ ਵਾਈਫ ਦੇ ਚੱਕਰ ਦੇ ਲਈ ਸੋਚਦਾ ਪਿਆ ਸੀ, ਬਈ ਉਹਨੂੰ ਕੋਈ ਕੋਰਸ ਕਰਾਵਾਂ, ਸਮਝ ਨਹੀਂ ਆ ਰਹੀ ਕਿ ਕਰਾਂ, ਤੁਹਾਨੂੰ ਮੈਂ ਪੁੱਛਣਾ ਸੀ ਤੇ ਮੈਂ ਕਿਹਾ ਚੱਲ ਪੁੱਛ ਅੱਛਾ ਹਾਂਜੀ ਹਾਂਜੀ ਮੈਨੂੰ ਕੋਈ ਗਾਈਡ ਕਰੋ ਹਾਂਜੀ ਹਾਂਜੀ
ਹਾਂ ਕੋਈ ਗੱਲ ਨਹੀਂੀ ਜਿੰਨੀ ਸਾਨੂੰ ਨੋਲੇਜ ਹੈ ਉਸਦੇ ਅਕੋਰਡਿੰਗ ਤੇ ਕਰਾਂਗੇ ਤੁਹਾਡੀ ਵਾਈਫ ਨੇ ਸਟੱਡੀ ਕੀਤੀ ਤ ਹੈ
ਡੈਡੀ, ਨਹੀਂ ਮੇਰੇ ਹਿਸਾਬ ਤੇ ਮੈਂ ਕੋਲ ਕੀਤੀ, ਉਹਨਾਂ ਨੇ ਨਹੀਂ ਕੀਤੀ।
ਹਾਂ ਪਲੱਸ ਟੂ ਤੇ ਕੀਤੀ ਹੋਣੀ ਆ ਉਹਨਾਂ ਨੇ
ਆਪਾਂ ਪਲੱਸ-ਟੂ ਕੀਤੀ ਹੈ।
ਕਾਲਜ ਕਾਲਜ ਨੀ ਕੀਤਾ ਹੋਣਾ ਮੈਂ ਪਲੱਸ ਟੂ ਤੇ ਕੀਤੀ ਹੋਣੀ ਆ
ਨਹੀਂ-ਨਹੀਂ ਪਲੱਸ ਟੂ ਕੀਤੀ ਹੋਈ ਏ, ਕੋਲੇਜ ਨਹੀਂ ਕੀਤਾ ਟੀਚਰ
ਫਿਰ ਹਾਂ ਅੱਛਾ-ਅੱਛਾ ਤੇ ਅੱਗੇ ਹੁਣ ਚਲੋ, ਮਤਲਬ ਉਹਨਾਂ ਦਾ ਇੰਟਰਸਟ ਤੇ ਚਲੋ ਕਿਸ
ਸੋਚਦਾ ਸੀ ਆਪਣਾ ਪਾਰਲਰ ਦਾ ਕੰਮ ਸਿਖਾਾ ਉਹ ਸਹੀ ਰਹੇਗਾ ਜਾਂ ਨਹੀਂ
ਆਹ ਹੋ ਹਾਂ-ਹਾਂ ਬਹੁਤ ਵਧੀਆ ਏ ਤੇ ਮੈਂ ਪੁੱਛਦੀ ਪਈ ਸੀ ਸੀਗੀ ਉਹਨਾਂ ਦਾ ਇੰਟਰਸਟ ਹੈਗਾ ਵੇ, ਜਿਵੇਂ ਪਾਰਲਰ ਵਗੈਰਾ ਦੇ ਜਿਵੇਂ ਪਾਰਲਰ ਦਾ ਬਿਊਟੀ ਬਿਊਟੀ ਦਾ ਹੋ ਗਿਆ ਹੁਣ ਅਸੀਂ ਇਹ ਲੈ ਲਈਏ ਜਿਵੇਂ ਫੇਸ਼ ਰ ਵਗੈਰਾ ਕਰਨੇ ਹੋ ਗਏ, ਮੇਕਅਪ ਤੋਂ ਰਿਲੇਟਡ ਹੋ ਗੇਆ। ਓਨਾਂ ਦਾ ਇੰਟਰਸਟ ਹੈਗੈ ਇਸ ਚੀਜ ਵਿੱਚ?
ਇੰਟਰਸਟ ਤੇ ਹੈ ਬਟ ਥੋੜਾ ਜਾ ਅਪਨਾ, ਅਪਨਾ ਟੈਮ ਨੀ ਮਿਲ ਰੇਆ ਮੈਨੂੰ ਨਾ ਥੋੜਾ ਕਾਰ ਨੀ ਪਾ ਰੇਆ। ਇੰਟਰਸਟ ਪੂਰਾ ਹੈਗੇ ਓਨਾਂ ਨੂੰ ਏਨਾ ਨੂੰ ਨਾ, ਤਾਂਈ ਮੈਂ ਤੂਆਨੂੰ ਫੋਨ ਨੂ ਓ ਕਰਨਾ ਸੀ ਫੇਰ ਮੈਂ।
ਮੈਂ ਓਈ ਤੇ ਕੈ ਰੀ ਆਂ ਬੋਹਤ ਵਦੀਆ ਕੀਤਾ ਤੁਹੀ, ਮੈਂ ਸੋਚਦੀ ਪਈ ਸੀ ਕੀ ਓ ਓਦੱਰ ਗਏ ਦੇ ਨੇ, ਤੇ ਮਤਲਬ ਓਨਾਂ ਦੀ ਵਾਈਫ ਤੇ ਫ੍ਰੀ ਹੋਨੇ ਨੇ ਤੇ ਹੱਲੇ ਕੁੱਛ ਕਰਦੇ ਨੀ ਪਏ ਹੁਨੇ ਤੇ ਯਾ ਤੇ ਓ ਫੇਰ ਕੋਈ ਸ਼ੋਪ ਵਗੈਰਾ ਖੋਲ ਕੇ ਬੈਠ ਜਾਂਦੇ ਮਤਲਬ ਥੋੜਾ ਪਾਰਟ ਟਾਈਮ ਕੰਮ
ਸ਼ੋਪ ਦਾ ਤੇ ਨੀ, ਮੈਂ ਤਾਂ ਸੋਚਦਾ, ਪਤਾ ਕੀ ਸੋਚਦਾ ਸੀ ਮੈਂ ਅਪਨਾ ਪਾਰਲਰ ਰਖਨਾ ਤੇ ਜਾਦਾ ਵਦੀਆ ਰੈਂਦਾ ਨੀ ਤੇ ਓ ਬ ਬੁਟੀਕ, ਦਾ ਹੈਗੇ ਤੇ ਬੁਟੀਕ ਦਾ ਦਾੱਸ ਦੇਨਾ ਤੂਸੀ, ਜਿਵੇਂ ਵੀ ਹੋਏਆ ਤੂਸੀ ਥੋੜਾ ਗਾਈਡ ਕਰੋ।
ਸੋਚਦੀ ਪਈ ਸੀ, ਕਿ ਬਈ ਯਾ ਤੇ ਬਈ ਬੰਦਾ ਫ੍ਰੀ ਹੈਗੈ ਤੇ ਕੁਛ ਨਾ ਕੁਛ ਤੇ ਕਰਨਾ ਈ ਚਾਈਦਾ, ਕਿਉਂਕਿ ਦੇਖੋ ਅੱਜ-ਕੱਲ ਨਾ ਜੇੜਾ ਖਰਚੇ ਨੇ ਬੋਤ ਜਾਦਾ ਨੇ। ਇਨਕਮ ਘਾੱਟ ਹੈਗੀ ਐ, ਤੇ ਖਰਚੇ ਜਾਦਾ ਨੇ, ਤੇ ਕਿਸੀ ਬਾਰਲੇ ਸੈ਼ਰ ਇਚ ਜਾ ਕੇ ਤੂਸੀ ਰੈਨਾ ਹੋਏ ਤੇ ਤੂਆਨੂੰ ਉਸੀ ਸ੍ਹਾਬ ਨਾਲ ਇਨਕਮ ਵੀ ਅਰਨ ਕਰਨੀ ਚਾਈਦੀ ਏ। ਤੇ ਐ ਸਿਰਫ਼ ਕੱਲਾ ਬੰਦਾ ਨੀ ਕਾਰ ਸਕਦਾ। ਤੇ ਏਦੇ ਨਾਲ ਐ ਏ ਕਿ ਦੋਨੋ ਸਪੋਰਟਿਵ ਹੋਨੇ ਚਾਈਦੇ ਨੇ, ਜਿਵੇਂ ਹਸਬੈਂਡ ਕਾਰ ਰੇਆ ਤੇ ਵਾਈਫ ਨੂੰ ਵੀ ਅੱਜ-ਕੱਲ ਅਪਨੇ ਤੇ ਨਾ ਡਿਪ ਡਿਪੈਂਡੰਟ ਕਿਸੇ ਤੇ ਨੀ ਹੋਨਾ ਚਾਈਦਾ, ਇੰਡੀਪੈਂਡੈਂਟ ਹੋਨਾ ਚਾਈਦਾ ਕੁੜੀ ਨੂੰ ਵੀ ਬਈ। ਕਿ ਹਾਂ, ਕਿ ਅਪਨੇ ਪੈਰਾਂ ਤੇ ਖੜੇ ਹੋਜੇ ਤੇ ਮਤਲਬ ਘਰਾਂ
ਮੈਨੂੰ ਓਨਾਂ ਨੇ ਗਾੱਲ ਕੀਤੀ ਸੀ ਤੇ ਕੈਂਦੇ ਅਗਰ ਪਾਰਲਰ ਦਾ ਪਾਰਲਰ ਦਾ ਸਿੱਖ ਲਾਂਗੀ ਕਿਤੇ, ਅਪਨਾ ਜਿਵੇਂ ਸਿਲਾਈ ਦਾ ਹੋਂਦੈ ਜਿਵੇਂ।
ਹਾਂ। ਪਾਰਲਰ ਦਾ ਤੇ ਅਜ-ਕਲ ਬੋਤ ਜਾਦਾ ਕੰਮ ਹੈਗੇ, ਤੂਸੀ ਹੋਨ ਵੇਖ ਖਲੋ, ਤੂਸੀ ਅਗਰ ਕਿਸੇ ਵਿਆ-ਸ਼ਾਦੀ ਤੇ ਤੂਆਡੀ ਵਾਈਫ ਨੇ ਵੀ ਜਾਨਾ ਹੋਏ ਤੇ ਸਬ ਤੋ ਪੈਲੇ ਤਿਆਰ ਹੋਨ ਦੀ, ਤਿਆਰ ਹੋਨ ਦੀ ਸੋਚਦੈ ਬੰਦਾ।
ਥੋੜਾ ਜਾ, ਓ ਥੋੜਾ ਪੈਸੇ ਕਾਰਕੇ ਥੋੜਾ ਦਿੱਕਤ ਹੋ ਰੀ ਏ, ਹੁਨ ਪਾਰਲਰ ਦਾ ਥੋੜਾ ਕੋਰਸ ਮ੍ਹੈਂਗਾ ਨਾ।
ਹਾਂ, ਹਾਂ ਓ ਤੇ ਦੇਖੋ ਹੁਨ ਥੋੜਾ ਐ ਹੋ ਜਾਂਦੈ, ਥੋੜਾ ਫੈਸਿਲਿਟੀ ਤੇ ਪ੍ਰੋਵਾਈਡ ਕਾਰ ਦਿੰਦੇ ਨੇ ਜਿਨਾਂ ਕੋਲ ਅਸੀ ਸਿੱਖਨਾ ਹੋਏ ਨਾ। ਓ ਥੋੜਾ ਸਾਨੂੰ ਇੰਸਟੋਲਮੈਂਟ ਤੇ ਅ ਕਰਵਾ ਦਿੰਦੇ ਨੇ, ਜਿਵੇਂ ਕੋਰਸ ਦੇ ਚਾਰਜਿਸ ਨੇ ਨਾ। ਪੂਰੇ ਫੁੱਲ ਤੇ ਓ ਸਾਨੂੰ ਹਾਂ, ਅੱਧੇ ਪੈਲੇ ਪੈਸੇ ਦੇ ਦੋ ਹਾਂ, ਹਾਂ ਅੱਧੇ ਪੈਲੇ ਪੈਸੇ ਦੇਦੋ, ਅੱਧੇ ਬਾਦ ਇਚੋ ਦੇਦੋ। ਓ ਤੂਆਨੂੰ ਪਤਾ ਕਰਨਾ ਪਏਗਾ ਕਿਸੀ ਤੋ ਜਾ ਕੇ ਨਾ ਜਿਵੇਂ ਤੇ, ਪਾਰਲਰ ਦਾ ਤੇ ਬੋਤ ਅੱਛਾ ਕਾੰਮ ਹੇਗਾ ਅੱਜ-ਕੱਲ ਏ ਅਗਰ ਅਸੀ ਅੱਛੀ ਜਗਾ ਤੋਂ ਸਿੱਖਦੇਂ ਆ ਨਾ, ਜਿਵੇਂ
ਹਾਂਜੀ, ਹਾਂਜੀ, ਹਾਂਜੀ।
ਤੇ ਹੁਨ ਅਸੀ ਖੁਦ ਈ ਅਗਰ ਵਿਆਵਾਂ-ਸ਼ਾਦੀਆਂ ਤੇ ਜਾਨਾ ਹੋਏ ਤੇ ਅਸੀ ਵੀ ਜਾਨੇ ਆਂ ਪਾਰਲਰ ਤੇ ਤੇਆਰ ਹੋਨ ਵਾਸਤੇ। ਅਜ-ਕਲ ਦੇਖੋ ਸਾਰੇ ਕੈਂਦੇ ਨੇ ਕਿ ਹਾਂ ਬਈ ਅਗਰ ਕੋਈ ਨਹੀਂ ਤੇਆਰ ਹੋ ਕੇ ਆਂਦਾ ਨਾ, ਕਿੱਦਰੋਂ ਦੀ ਤੇ ਕੈਂਦੇ ਨੇ ਐਤੇ ਬ ਐਵੇਂ ਸਿੰਪਲ ਆ ਗਈ ਏ ਦੇਖ, ਤੇ ਅਜ-ਕਲ ਸਬ ਤਿਆਰ ਹੁੰਦੇ ਜਾਂਦੇ ਨੇ, ਤੇ ਇੱਕ ਵਾਰੀ ਤਿਆਰ ਹੋਨ ਦੇ ਤੂਆਨੂੰ ਪਤਾ ਕਿੰਨੇ-ਕਿੰਨੇ ਪੈਸੇ ਲਾੱਗ ਜਾਂਦੇ ਨੇ, ਹਾਂ ਅਜ-ਕਲ, ਪੈਂਤੀ-ਪੈਂਤੀ ਸੌ ਰੂਪੇ ਦਾ ਮੇਕ ਹੋ ਰੇਆ ਪਾਰਟੀ ਮੇਕਅਪ ਤੇ, ਹਾਂ। ਤੇ ਦੇਖੋ, ਅ ਅਗਰ ਅਸੀ ਮੈਰਿਜ ਵਾਲੀ ਗ੍ਰਲ ਦੀ ਗਾੱਲ ਕਰੀਏ ਜਿਵੇਂ ਕੋਈ ਬਰਾਈਡ ਮੇਕਅਪ, ਹਾਂ
ਤਾਂ, ਤੂਆਡੀ ਜਾਨਕਾਰੀ ਇਚ ਅਪਣਾ ਹੈ ਕੋਈ ਅਪਣਾ ਫੇ ਅਪਣਾ ਜੇ ਫਰੈਂਡ ਸਰਕਲ ਇਚ ਹੋਵੇ ਤੇ ਓ ਸਿਖਾ ਦੇਨ?
ਹਾਂ-ਹਾਂ, ਮੇਰੇ ਨਾ ਫਰੈਂਡ ਖੁਦ ਸਿੱਖਦੀ ਪਈ ਐ, ਕੋਰਸ ਕਰਦੀ ਪਈ ਐ ਈਓ। ਤੇ ਉਹ ਹੁਣ ਥੋੜਾ ਮਤਲਬ ਉਹਦਾ ਕੰਪਲੀਟ ਹੋਣ ਵਾਲਾ ਹੈ, ਤੇ ਉਹ ਜਿਹਦੇ ਤੋਂ ਕਰਦੀ ਪਈ ਆ ਉਹਨੂੰ ਮਤਲਬ ਇਹ ਹੈ ਕਿ ਕੋਈ ਪਰਸਨ ਅਗਰ ਲਿਆਏਗੀ ਨਾ, ਆਪਣੀ ਪਹੁੰਚ -ਤੋਂ, ਤੇ ਓਨੂੰ ਹਲਕਾ ਜਿਹਾ ਡਿਸਕਾਊਂਟ ਥੋੜਾ ਬਹੁਤਾ ਉਹਨੂੰ ਅਵੇਲੇਬਲ ਮਿਲ ਜਾਏਗਾ ਓਧਰ ਤੇ ਬਈ--ਬੰਦਾ ਲਿਆਉਣ ਤੇ, ਤੇ ਅਗਰ ਤੁਸੀਂ ਕਹੋਗੇ ਅਗਰ ਤੁਹਾਡੀ ਵਾਈਫ ਦਾ ਤੇ ਉਹਦੇ ਵਿੱਚ ਜਿਆਦਾ ਇੰਟਰਸਟ ਹੈ ਤੇ ਮੈਂ ਫੇਰ ਉਹਨਾਂ ਨਾਲ ਗੱਲ ਕਰਾਂਗੀ ਕਿ ਚਲੋ ਬਈ, ਤੁਸੀਂ, ਪੈਸੇ ਮੈਂ ਚਾਰਜਿਜ਼ ਵਗੈਰਾ ਪੋਛ ਕੇ ਨਾ ਤੁਹਾਨੂੰ ਦੱਸਾਂਗੀ, ਪਹਿਲਾਂ ਕੀ ਚਾਰਜਿਸ ਨੇ? ਹੈਂ? ਹਾਂ, ਤੇ ਬਈ ਕਿਸ ਹਿਸਾਬ ਨਾਲ, ਕਿੰਨੇ ਮਹੀਨੇ ਦਾ ਕੋਰਸ ਏ ਜਾਂ ਸਾਲ ਦਾ ਕੋਰਸ ਏ? ਬਈ, ਤੁਸੀਂ ਅਂ ਇੱਕ ਵਾਰ ਨਾ ਮੇਰੀ ਆਪਣੀ ਵਾਈਫ ਦੇ ਨਾਲ ਗੱਲ ਕਰਵਾ ਦੇ ਨਾ, ਮੇਰੀ ਨਾ ਮੈਂ ਪੁੱਛ ਲਾਂਗੀ ਕਿ ਤੁਸੀਂ ਫੁੱਲ ਕੋਰਸ ਕਰਨੈ, ਮੇਕਅਪ ਦਾ ਕਰਨਾ ਹੈ ਜਾਂ ਫਿਰ ਅਹ ਹੇਅਰ-ਡੂ ਵਗੈਰਾ ਵਿਚੇ ਇਨਕਲੂਡ ਕਰਵਾਣਾ ਹੈ ਤੇ ਫੇਰ ਮੈਂ ਉਹਨਾਂ ਨਾਲ ਗੱਲ ਕਰਕੇ ਸਾਰਾ ਪੁੱਛਾਂਗੀ ਫੇਰ, ਬਈ ਪ੍ਰੋਪਰ ਕੋਰਸ ਦਾ
ਹਾਂ, ਜਿਵੇਂ ਵੀ ਹੈ, ਤੁਸੀਂ ਮੈਨੂੰ ਬਿਲਕੁਲ ਕਲੀਅਰ ਗੱਲ ਕਰਕੇ, ਸਾਰਾ ਖਰਚਾ-ਖੁਰਚਾ ਪੁੱਛ ਕੇ, ਫੇਿਰ ਮੈਨੂੰ ਗੱਲ ਕਰਨਾ। ਤੁਸੀਂ ਦਸ ਦੇਣਾ, ਜਿਵੇਂ ਵੀ ਹੈ। ਠੀਕ ਹੈ ਨਾ? ਅਗਰ
ਤੇਰੀ ਵਜਾ ਤੋਂ ਕੌਛ ਹੋਰ ਆਂਦਾ ਹੋਏ
ਤੇ, ਅਗਰ ਜਿਵੇਂ ਆਪਣਾ ਜਿਵੇਂ ਆਪਣਾ ਕਹਿੰਦੇ ਨੇ। ਉਹ ਜਿਹੜਾ ਕੱਪੜੇ ਸਿਲਨਾ, ਸਿਲਾਈ ਦਾ ਕੰਮ ਹੁੰਦਾ, ਉਹ ਵੀ ਸਹੀ
ਹਾਂ ਹਾਂ,, ਉਹ ਵੀ ਵਧੀਆ ਹੈ, ਬਸ ਇੰਟਰ--ਮੈਂ ਉਹੀ ਤੁਹਾਡੇ ਕੋਲ ਸਭ ਤੋਂ ਪਹਿਲਾਂ ਇਹੋ ਪੁੱਛਿਆ ਤੁਹਾਡੀ ਵਾਈਫ ਦਾ ਇੰਟਰਸਟ, ਕਿਦੇ ਚ ਜਿਆਦਾ ਦੇਖੋ ਅਗਰ ਉਹਨਾਂ ਦਾ ਇੰਟਰਸਟ ਸਟਿਚਿੰਗ ਵਿੱਚ ਹੈਗਾ, ਮਤਲਬ ਅਗਰ, ਥੋੜ੍ਹਾ ਬਹੁਤਾ ਮਤਲਬ ਉਹਨਾਂ ਨੂੰ ਐ ਅੱਛਾ ਲੱਗਦਾ ਕਿ ਹਾਂ ਬਈ ਮੈਂ ਸਟਿਚ ਕਰਾਂ, ਖੁਦ ਦੇ ਵੀ ਕੱਪੜੇ ਮਾਣ ਨੀ ਆ ਅੱਜ ਕੱਲ੍ਹ, ਅੱਜ ਪਰ ਅਸੀਂ ਸੂਟ ਅਗਰ ਸਿਲਵਾਨ ਜਾਈਏ, ਤੇ ਹਾਂ, ਹਜ਼ਾਰ ਹਜ਼ਾਰ, ਦੋ ਦੋ ਹਜ਼ਾਰ ਰੁਪਏ ਸਵਾਈਆਂ ਹੈਗੀਆਂ ਅੱਜ ਕੱਲ, ਤੇ ਮੈਂ ਕਹਿੰਦੀ ਹਾਂ ਇਸ ਤੋਂ ਵਧੀਆ ਕੰਮ ਨੀ ਹੈਗਾ ਕੋਈ, ਚਾਹੇ ਤੁਸੀਂ ਪਾਰਲਰ ਦਾ ਲਾ ਲਓ। ਪਾਰਲਰ ਵਿੱਚ ਫਿਰ ਤੁਹਾਨੂੰ ਥੋੜ੍ਹਾ ਜਿਆਦਾ ਕੰਪੀਟੀਸ਼ਨ ਮਿਲੇਗਾ। ਜਿਸ ਏਰੀਆ 'ਚ ਤੁਸੀਂ ਰਹਿੰਦੇ ਹੋ ਨਾ? ਤੇ ਓਧਰ ਤੇ ਸਟਿਚਿੰਗ ਦੇ ਇੰਨੇ ਹਾਈ ਨੀ ਆ ਮਤਲਬ, ਕੋਈ ਬੁਟੀਕ ਵਗੈਰਾ ਇੰਨੇ ਖੁੱਲੇ ਨਹੀਂ ਹੋਏ, ਤੇ ਤੁਹਾਡੀ ਵਾਈਫ ਕਰ ਸਕਦੀ ਹੈ, ਸਿੱਖ ਸਕਦੀ ਹੈ, ਅਸੀਂ ਇਥੇ ਤੇ ਬਹੁਤ ਵਧੀਆ ਕੰਮ ਏ। ਬਸ ਸੁਸਾਇਟੀ ਵੀ ਉੱਧਰ ਦੀ ਵਧੀਆ ਹੈਗੀ ਹੈ ਤੁਹਾਡੇ, ਜਿੱਥੇ ਰਹਿ ਰਹੇ ਹੋ ਤੁਸੀਂ, ਤੇ ਉੱਧਰ ਤੇ ਐਵੇਂ ਦੇ ਦਿੰਦੇ ਨੇ ਸਵਾਈਆਂ, ਪੰਦਰਾਂ-ਪੰਦਰਾਂ, ਸੋਲਾਂ-ਸੋਲਾਂ ਸੌ ਰੁਪਏ, ਐਵੇਂ ਸੌ ਨ ਨੋਰਮਲ, ਸੂਟ ਦੀ ਹੁੰਦੀ ਹੈ।
ਠੀਕ ਕਹਿੰਦੇ, ਬਿਲਕੁਲ ਸਹੀ ਗੱਲ ਕਰਦੇ ਹੋ।
ਉਹ ਮੈਂ ਤਾਂ ਹੀ ਪੁੱਛਦੀ ਪਈ ਸੀ ਕਿ ਤੁਹਾਡੀ ਵਾਈਫ ਦਾ ਇੰਟਰਸਟ ਜ਼ਿਆਦਾ ਕਿਹਦੇ ਚ', ਸਟਿਚਿੰਗ ਵਿੱਚ ਜਾਂ ਪਾਰਲਰ ਵਿੱਚ
ਦੱਸਾਂ, ਸਹੀ ਦੱਸਾਂ ਤੇ ਵੈਸੇ ਤਾਂ ਪਾਰਲਰ ਦਾ ਕਹਿੰਦੇ ਰਹਿੰਦੇ ਬਾਰ ਵਾਰ। ਤੇ ਹੁਣ ਮੈਂ ਸੋਚਦਾ ਸੀ, ਚਲੋ ਬਈ ਆਪਣਾ ਬਜਟ ਦੇ ਹਿਸਾਬ ਨਾਲ, ਮੈਂ ਕਿਹਾ ਚੱਲੋ ਯਾਰ, ਆਪਣਾ ਚਲੋ ਸਿਲਾਈ ਦਾ ਸਿੱਖਲੇ ਪਹਿਲੇ, ਬਾਅਦ ਚੋਂ ਆਪਣਾ ਧੀਰੇ ਧੀਰੇ ਜਦੋਂ ਸੈਟਿੰਗ ਹੋਏਗੀ, ਤਾਂ
ਦੇਖੋ, ਦੇਖੋ, ਪਹਿਲੇ ਪਾਰ ਸਿਲਾਈ ਦਾ ਸਿੱਖ ਲੈਣ ਨਾ ਦੇਖੋ, ਜਿੰਨਾ ਟੈਲੈਂਟ ਤੇ ਜਿਹੜਾ ਵੀ, ਕੋਈ ਵੀ ਅਗਰ ਸਾਡੇ ਅੰਦਰ, ਕੋਈ ਐਕਸਟਰਾ ਸਕਿੱਲ ਆਂਦੀ ਹੈ ਤੇ ਸਾਨੂੰ ਹੀ ਬੈਨੀਫਿਟ ਹੈ। ਜੇਕ ਅਗਰ ਉਹ ਪਹਿਲਾਂ, ਸਟਿਚਿੰਗ ਦਾ ਸਿੱਖ ਲੈਂਦੇ ਆ। ਠੀਕ ਹੈ? ਸਟੀਿਚਿੰਗ ਦਾ ਸਿੱਖ ਕੇ, ਕੁਛ ਕੱਪੜੇ ਵਗੈਰਾ ਸੀ- ਸੂ ਕੇ ਜਾਂ ਫੇਿਰ, ਜਿਵੇਂ ਬੁਟੀਕ ਖੋਲਣਾ, ਬੁਟੀਕ ਅਗਰ ਉਹਨਾਂ ਦਾ ਚੱਲ ਜਾਂਦਾ ਅੱਛਾ ਤੇ ਬੁਟੀਕ ਖੋਲਣ ਫਿਰ। ਉਸ ਤੋਂ ਬਾਅਦ, ਤੇ ਫੇਿਰ ਉਸ ਤੋਂ ਬਾਅਦ ਉਹ ਬੁ ਟੀਕ ਖੋਲਣ ਤੋਂ ਬਾਅਦ, ਚਾਹੇ ਆਪਣੇ ਪੈਸੇ ਸੇਵ ਕਰਦੇ ਰਹਿਣ। ਸੇਵ ਕਰਕੇ, ਤੇ ਆਪਣਾ ਕੋਰਸ ਸਿੱਖ ਲੈਣ, ਹਾਂ। ਆਪਣਾ ਉਹੀ ਕੋਰਸ ਕਰ ਲੈਣ, ਤੇ ਕੋਈ ਦਿੱਕਤ ਹੀ ਨਹੀਂ ਹੈ, ਕਿਸੇ ਤੇ ਮਤਲਬ ਡਿਪੈਂਡ ਹੋਣ ਦੀ ਲੋੜ ਹੀ -ਹੀ ਨਹੀਂ ਹੈ, ਚਾਹੇ ਜਿੰਨਾ ਮਰਜ਼ੀ ਕੋਸ ਟਲੀ, ਹੋਏ ਤੁਹਾਡਾ ਕੋਰਸ, ਤੇ ਫੇਰ ਬੰਦਾ ਆਪੇ ਹੀ ਆਪੇ ਹੀ ਕਰ ਲੈਂਦਾ।
ਕਰਦੇ ਓ, ਮੈਂ ਤਾਂਹੀ ਫੋਨ ਕਰਨਾ ਸੀ ਤੁਹਾਨੂੰ, ਫਿਰ ਮੈਂ ਕੀ ਬੁਲਾਵਾਂਗਾ ਚਲੋ ਗੱਲ ਕਰਾਂਗਾ। ਫਿਰ ਵਧੀਆ, ਤੁਸੀਂ ਹੁਣ ਦੱਸ ਤਾ, ਆਪਣਾ ਜਿੱਦਾਂ ਵੀ ਹੋਇਆ, ਤੁਸੀਂ ਮੈਨੂੰ ਦੱਸ ਦੇਣਾ ਫਿਰ।
ਹਾਂਜੀ -ਹਾਂਜੀ, ਉਹੀ ਮੈਂ ਕਹਿਣ ਲੱਗੀ ਸੀ, ਮੈਂ ਕਿਹਾ ਚਲੋ ਤੁਹਾਨੂੰ ਅਹ, ਅਗਰ ਉਹ ਤੁਹਾਡਾ, ਬਈ ਵਾਈਫ ਦਾ ਇੰਟਰਸਟ ਉਹਦੇ ਚ ਹੈਗਾ? ਤੇ, ਜ਼ਿਆਦਾ ਅਗਰ ਪਾਰਲਰ ਮੈਨੂੰ ਪਤਾ ਹੈ ਕਿ, ਉਹਨਾਂ ਦਾ ਪਾਰਲਰ ਮਹਿੰਦੀ ਵਗੈਰਾ ਵੀ ਪਰਚੀ ਲਗਾ ਲੈਂਦੇ ਨੇ ਉਹ, ਤੇ ਤੇ ਮੈਂ, ਇਹੀਓ ਸੋਚਦੀ ਪਈ ਸੀ, ਕਿ ਅਗਰ ਪਾਰਲਰ ਦਾ ਕਰਨਾ ਚਾਹੁੰਦੇ ਨ, ਤੇ ਪਾਰਲਰ ਤਾਂ ਪਹਿਲੇ ਕਰ ਲੈਣ। ਪਰ, ਤੁਸੀਂ ਹੁਣ ਕਿਹਾ ਨਾ, ਕਿ ਹਾਂ ਬਈ ਆਪੇ ਮਤਲਬ ਅਰੇਂਜ ਕਰ ਲੈਣ ਮਨੀ ਮੈਂ ਸੋਚ ਰਿਹਾ ਵਾਂ। ਤੇ, ਤੇ ਫੇਰ ਤੇ ਸਹੀ ਹੈ, ਕਿ ਹਾਂ ਮਨੀ ਅਰੇਂਜ ਕਰਕੇ ਮਤਲਬ ਪਹਿਲੇ, ਦੇਖੋ ਸਟੀਚਿੰਗ ਦਾ ਤੇ, ਇੰਨਾ ਕੋਸਟਲੀ ਨੀ ਹੈਗਾ।
ਹਾਂ ਉਹੀ ਚੀਜ਼ ਹੈ ਨਾ, ਤਾਂ ਮੈਂ ਕਹਿੰਦਾ ਵਾ, ਚੱਲ ਬਈ ਉਹ ਤੇ ਪਹਿਲੇ ਕਰਾ ਕੇ। ਫੇਰ ਉਸ ਤੋਂ ਬਾਅਦ ਉਹ ਕਰ ਲਏਗੀ, ਠੀਕ ਹੈ ਨਾ ਫਿਰ ਉਹਦੇ ਚ ਕੀ ਹੋਏਗਾ, ਉਹਦੇ ਚ ਉਹਨੂੰ ਬੈਨੀਫਿਟ ਵੀ ਹੋਏਗਾ ਠੀਕ ਹੈ ਨਾ।
ਹਾਂ, ਇਹ ਜ਼ਿਆਦਾ ਬੈਨੇਫਿਟ, ਫੇਰ ਦੋ ਚੀਜ਼ਾਂ ਵੀ ਆ ਜਾਣੀਆਂ, ਚਾਹੇ। ਕਲ ਨੂੰ ਉਹਨਾਂ ਦਾ, ਬੁਟੀਕ ਵੀ ਚੱਲਦਾ ਰਹਿੰਦਾ ਨਾ, ਤੇ ਅੱਗੇ ਬੰਦੇ ਲਗਾ ਲੈਂਦਾ। ਬੰਦੇ, ਲਗਾ ਮਤਲਬ ਹਾਂ। ਦੇਖੋ, ਖੁਦ ਲਗਾਉਣ ਦੇ ਖੁਦ ਫੇਰ ਖੁਦ ਸੀਣ ਦੀ ਲੋੜ ਵੀ ਨੀ ਪੈਂਦੀ, ਫਿਰ ਬੰਦੇ ਲਗਾ ਕੇ ਸਵਾ ਲੈਂਦਾ ਬੰਦਾ।
ਤੁਹਾਨੂੰ ਆਵਾਜ਼ ਆ ਰਹੀ ਮੇਰੀ? ਅੱਛਾ- ਅੱਛਾ। ਜੀ ਥੋੜ੍ਹਾ ਨੈਟਵਰਕ ਪ੍ਰੋਬਲਮ ਹੋਈ ਸੀ ਨਾ, ਮੈਂ ਤਾਂ ਕਿਹ ਰਿਹਾ, ਹਾਂਜੀ- ਹਾਂਜੀ।
ਮੈਂ, ਉਹੀ ਕਹਿ ਰਹੀ ਸੀ। ਕਿ ਅਗਰ ਬੰਦਾ ਸਿੱਖ ਲਏ, ਤੇ ਖੁਦ ਸੀਣ ਦੀ ਲੋੜ ਵੀ ਨਹੀਂ ਪੈਂਦੀ ਭਾਵੇਂ ਬੰਦਾ ਲਗਾ ਲਏ ਅੱਗੇ, ਅੱਗੇ ਜਦੋਂ ਕੰਮ ਚੱਲ ਜਾਂਦਾ। ਬੰਦੇ ਲਗਾ ਲਏ ਤੇ, ਆਪ ਉਹ ਵਾਲੇ ਕੋਰਸ ਚ ਇੰਕਲੂਡ ਹੋ ਜਾਏ।
ਮਤਲਬ, ਕਿ ਇਹੀਓ ਕੰਮ ਕਰਵਾ ਦਿੰਦੇ ਹਾਂ, ਆਪਣਾ ਜਿਵੇਂ ਵੀ ਹੋਇਆ, ਤੁਸੀਂ ਮੈਨੂੰ ਦੱਸ ਦੋ ਕਿ ਚਾਰ ਹਜ਼ਾਰ
ਹਾਂ, ਮੈਂ ਨਾ ਅ ਸਟੀਚਿੰਗ ਦਾ ਵੀ ਪੁੱਛ ਦਾਂਗੀ ਅਹ ਕਿ ਕਿ ਤਾਂ, ਮਤਲਬ ਕਿੰਨੇ ਮਹੀਨੇ ਦੇ ਵਿੱਚ ਆ ਜਾਏਗੀ, ਔਰ ਕਿੰਨੇ ਚਾਰਜਿਸ ਨੇ? ਔਰ ਮੈਂ, ਤੁਹਾਨੂੰ ਸੱਚੀ ਦੱਸਾਂ ਤੇ ਦੇਖੋ ਅਹ ਜਿਹੜਾ ਪਾਰਲਰ ਦਾ ਤੁਸੀਂ ਕਹਿ ਰਹੇ ਹੋ, ਉਹ ਥੋੜਾ ਕੋਸਟਲੀ ਹੈ, ਐਜ਼ ਕੰਪੇਅਰ ਟੂ ਸਟੀਚਿੰਗ ਦੇ। ਕੋਰਸ ਨਾਲੋਂ, ਤੇ ਹਾਂ ਤੇ ਸਟੀਿਚਿੰਗ ਦਾ ਪਹਿਲੇ ਕਰ ਲੈਂਦੇ, ਬੈਸਟ ਹੀ ਰਹੇਗਾ, ਸਹੀ ਚ। ਤੇ ਫਿਰ ਭਾਵੇਂ, ਬਾਅਦ ਵਿੱਚੋਂ ਮੈਂ, ਮੈਂ ਪਾਰਲਰ ਦਾ ਵੀ ਪੁੱਛਾਂਗੀ।
ਠੀਕ, ਠੀਕ ਹੈ, ਫਿਰ ਮੈਂ ਆਪਣਾ ਵਾਈਫ ਨਾਲ ਗੱਲ ਕਰਨਾ। ਤੇ ਪੁੱਛ ਕੇ ਜਿਵੇਂ ਵੀ ਆ, ਫੇਰ ਮੈਂ ਤੁਹਾਨੂੰ ਦੱਸ ਦਾਂਗਾ, ਠੀਕ ਹੈ ਨਾ? ਹਾਂ, ਮੈਂ ਤੁਹਾਡੀ ਗੱਲ ਕਰਾ ਦਾਂਗਾ। ਹਾਂਜੀ- ਹਾਂਜੀ, ਕਰਾ ਦਾਂਗਾ, ਠੀਕ ਹੈ, ਫਿਰ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।